ਸਤਿ ਸ਼੍ਰੀ ਅਕਾਲ।
ਅੱਜ ਦਾ ਸਾਡਾ ਟੋਪਿਕ ਹੈ ਜੀ, ਭੋ ਭੋਜਨ ਤੁਸੀਂ ਕੀ ਬਣਾ ਲੈਂਦੇ ਹੋ ਜੀ? ਤੁਹਾਡਾ ਫੇਵਰੇਟ ਫੂਡ ਕੀ ਹੈ ਜੀ?
ਮੇਰਾ ਫੇਰੇਟ ਫੂਡ ਹੈਗਾ ਹੈ। ਮੈਨ ਸੀਈ ਤੋਂ ਕੋਰਸ ਕੀਤਾ ਹੈਗਾ। ਤੋਂ ਅ ਡਿਸ਼ਿਸ ਬਣਵਾਉਣ ਦਾ, ਤੇ ਬਰਾਊਨ ਗ੍ਰੇਵੀ ਬਣਾਉਣ ਦਾ, ਤੇ ਪਨੀਰ ਟਿੱਕਾ ਅਹ ਤੰਦੂਰੀ ਰੋਟੀ, ਤੇ ਮੁਗਲਾਈ ਵੈਜ ਦਾ ਤੇ, ਚਾਈਨੀਜ਼ 'ਚ ਮੈਂ ਨੂਡਲਸ ਬਣਾਉਣੇ ਵੀ ਸਿੱਖੇ ਐ। ਹਾਫ ਨੂਡਲਸ, ਤੇ ਪਾਸਤਾ ਸੈਲਡ ਤੇ ਬਰਾਉਨੀ, ਕੁਛ ਪੀਜ਼ਾ ਵੀ ਸਿੱਖਿਆ ਹੈ। ਤੇ ਕੁਛ ਮੈਂ ਉਹ ਵੀ ਸਿੱਖੇ ਆ, ਕੀ ਕਹਿੰਦੇ ਆ? ਅਹ ਚਾਈਨੀਜ਼ 'ਚ ਮੈਂ ਸਿੱਖ ਅਖਿਆ ਮਨਚੂਰੀਅਨ, ਤੇ ਮੁਗਲਾਈ, ਤੇ ਕੇਕ
ਅੱਛਾ ਜੀ। ਹਾਂਜੀ। ਮੈਂ ਵੀ ਮੈਂ-ਮੈਂ ਵੀ ਨਾ ਹੋਟਲ ਘ, ਹਾਂਜੀ-ਹਾਂਜੀ ਮੈਂ ਵੀ ਹੋਟਲ ਹਾਂਜੀ। ਮੈਂ ਵੀ-ਮੈਂ ਵੀ ਹੋਟਲ ' ਕੰਮ ਕੁਮ ਕਰਦਾ ਹੈਗਾ। ਮੈਂ ਵੀ ਆਹ ਚੀਜ਼ਾਂ ਉੱਥੇ ਜਾ ਕੇ ਕਰਦਾ ਹੈਗਾ। ਦਾਲ ਮੱਖਣੀ, ਸਟੀਮ ਰਾਈਸ, ਜਿਰਾ ਰਾਈਸ, ਮੇਰਾ ਸਭ ਤੋਂ ਫੇਵਰਟ ਹੈਗਾ। ਮੱਕੀ ਦੀ ਰੋਟੀ, ਸਸਰੋੰ ਦਾ ਸਾਗ, ਫੇਰਟ ਫੂਡ, ਤੁਹਾਡਾ ਕਿਹੜਾ ਫੇਵਰੇਟ ਫੂਡ ਹੈ। ਜੀ
ਮੇਰਾ ਫੇਵਰੇਟ ਫੂਡ ਹੈਗਾ। ਪਨੀਰ ਟਿੱਕਾ, ਮਟਰ ਪਨੀਰ
ਅੱਛਾ ਜੀ। ਹੁਣ ਤੁਸੀਂ ਦੁਪਹਿਰੇ ਅੱਜ ਕੀ ਖਾਧਾ ਜੀ।
ਅੱਜ ਦੁਪਹਿਰੇ ਆਲੂ ਪੁੜੀ
ਅੱਛਾ ਜੀ। ਆਲੂ ਪੁੜੀ ਖਾਦੀ ਹੈ ਜੀ। ਮੈਂ ਵੀ ਔਡਰ ਕੰਮ ਕਰਦਾ। ਸਾਡੇ ਵੀ ਇਹ ਚੀਜ਼ਾਂ ਦਾਲ ਮੱਖਣੀ, ਪਨੀਰ, ਬਟਰ ਚਿਕਨ ਚਿਕਨ ਟਿੱਕਾ, ਆਹ ਚੀਜ਼ਾਂ ਦਾ ਹੈਗਾ। ਤੁਸੀਂ ਇਹਨਾਂ ਕਿਹੜੀ ਕੀ ਸਿੱਖਿਆ ਜੀ।
ਐਨ ਐਫ ਸੀ ਆਈ 'ਚ ਮੈਂ ਇਹੀ ਕੁੱਛ ਸਿੱਖਿਆ, ਜੋ ਤੁਸੀਂ ਦੱਸਿਆ।
ਅੱਛਾ ਜੀ। ਤੁਹਾਨੂੰ ਫਾਸਟ ਫੂਡ ਪਸੰਦ ਹੈ ਜੀ।
ਬੋ ਅਹ, ਮੁਗਲਾਈ ਵੈੱਜ ਸਿੱਖੀ ਹੈ।
ਅੱਛਾ ਜੀ।
ਤੇ, ਉਹਦੇ 'ਚ ਕੀ- ਕੀ ਇੰਗ੍ਰਡੀਐਂਟਸ ਹੁੰਦੇ ਹੈ। ਗੋਭੀ ਅ ਆਲੂ ਤੇ ਕ, ਕੁਛ ਮਸਾਲੇ, ਕੁਛ ਖੜੇ ਮਸਾਲੇ ਵੀ ਪੈਣੇ ਹੁੰਦੇ। ਉਹੀ ਚੀਜ਼ਾ ਚੀਜ਼ਾਂ ਉਹਨਾਂ ਨੇ, ਦੱਸੀਆਂ ਸਾਨੂੰ, ਤੇ ਨਾਲ ਹੀ ਨਾਲ
ਅੱਛਾ ਜੀ।
ਜਿਹੜਾ ਆਪਾਂ ਪਾਉਦੇ ਹੁੰਦੇ ਹਾਂ ਹਰ, ਸਵਾਦ ਤੋਂ ਸਵਾਦ ਉਹ ਸਾਰੀਆਂ ਚੀਜ਼ਾਂ ਜੋ ਇੰਗਰੀਡੀਅਂਟਸ ਆਉਂਦੇ ਹੈਗੇ ਉਹ ਚੀਜ਼ਾਂ ਸਿਖਾਈਆਂ ਹੋਈਆਂ ਸਾਨੂੰ।
ਤੇ, ਆਪਾ ਵੀ ਇਹ ਚੀਜ਼ ਸਿੱ ਸਿੱਖੀ ਹੋਈ ਏ, ਕਿਉਂਕਿ ਮੈਂ ਸਰੋਂ ਦਾ ਸਾਗ ਤਾਂ ਨਹੀਂ ਮੈਂ, ਸਿੱਖਿਆ ਹੈਗਾ ਲੇਕੀਨ ਬਾਕੀ, ਅਦਰ ਸਾਰੀ ਚੀਜ਼ਾਂ ਸਿੱਖ ਚੁੱਕਿਆ ਹੋਇਆ ਹੁਣ ਤੱਕ। ਜਿੰਨੀਆਂ ਮੈਂ ਤੁਹਾਨੂੰ ਦੱਸੀਆਂ।
ਅੱਛਾਜੀ। ਤੁਹਾਨੂੰ ਹੁਣ ਸਾ, ਸਾਗ ਪਸੰਦ ਹੈ, ਜੀ?
ਹਾਂ ਸਰ੍ਹੋਂ ਦਾ ਸਾਗ ਮੈਨੂੰ ਪਸੰਦ ਹੈ, ਮੈਂ ਖਾਂਦਾ ਹੈਗਾ। ਲੇਕਿਨ ਬਹੁਤ ਘੱਟ।
ਅੱਛਾ ਜੀ। ਉਹ ਸੀਜ਼ਨ'ਚ ਬਹੁਤ ਮਜ਼ਾ ਆਂਦਾ ਜੀ, ਸਰਸੋਂ ਦਾ ਸਾਗ ਹੋਵੇ, ਮੱਕੀ ਦੀ ਰੋਟੀ ਹੋਵੇ ਚੁੱਲ੍ਹੇ‌ ਤੇ ਵੀ ਬਣਾਇਆ ਨਾ, ਮਜ਼ਾ ਆ ਜਾਂਦਾ ਰੋਟੀ ਖਾਣ ਦਾ। ਹਾਂਜੀ, ਉਹ ਸਰਦੀਆਂ ਦੀ''ਮੈਂ ਗੱਲ ਕਰ ਰਿਹਾ, ਬਹੁਤ ਮਜ਼ਾ ਆ ਜਾਂਦਾ, ਹਨਾ ਜੀ।
ਆਹੋ, ਹੁਣ ਗਰਮੀ ਹੈਗੀ ਏ, ਪਰ ਗਰਮੀਆਂ'ਚ ਇਹ ਚੀਜ਼ਾਂ ਨੀ ਆਂਦੀਆਂ ਨਾ। ਕੁਛ ਚੀਜ਼ਾਂ ਏਦਾਂ ਦੀਆਂ ਹੈਗੀਆਂ।
ਅੱਛਾ ਜੀ। ਤੁਹਾਨੂੰ ਹੁਨ ਫਾਸਟ-ਫੂਡ ਦਾ ਕੀ ਪਸੰਦ ਜਾਂ ਰੋਲ, ਮੋਮੋਸ ਤੁਸੀਂ ਖਾਂਦੇ ਆ ਜੀ?
ਮੈਂ, ਏਦਾਂ ਦੀਆਂ ਚੀ ਚੀਜਾ਼ ਤੋਂ ਥੋੜ੍ਹਾ ਜਿਹਾ ਘੱਟ ਕੀਤਾ ਹੋਇਆ, ਉਹ ਕਿ ਮੈਨੂੰ ਫਾਸਟ-ਫੂਡ ਓਦਾਂ ਪਸੰਦ ਨਹੀਂ ਹੈ। ਨਾ ਮੈਂ, ਸਪ੍ਰੀੰਗ ਰੋਲ ਖਾਂਨਾ, ਤੇ ਨਾ ਹੀ ਮੈਂ ਮੋਮੋਜ਼ ਖਾਂਨਾ। ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਨੂੰ ਖਾਣ ਦੀ ਆਦਤ ਨੀ ਹੈਗੀ, ਮੈਂ ਘਟਾਏ ਹੋਏ ਆ ਓਦਾਂ।
ਅੱਛਾ-ਜੀ, ਤੁਸੀ ਪੋਹਾ ਖਾ ਲੈਂਨੇ ਜੀ, ਪੋਹਾ?
ਪੋਹੇ ਖਾਲੀਦੇ ਆ, ਉਹ ਕਿ ਉਹ ਹੈਲਦੀ ਹੁੰਦੇ ਆ।
ਅੱਛਾ-ਜੀ, ਹੋਰ ਕੀ-ਕੀ ਹੈਲਦੀ ਹੁੰਦਾ ਫੂਡ'ਚ ਤੁਸੀਂ ਦੱਸੋਗੇ?
ਕਹਿੰਦੇ ਆ, ਸਿੰਪਲ ਪਰੌਂਠੇ। ਚੋਕੋਸ ਤੇ ਸਿੰਪਲ ਰ੍ਹੋਟੀ, ਤੇ ਰਾਤ ਦੀ ਬਣੀ ਰੋਟੀ, ਤੇ ਪਨੀਰ ਦੀ ਭੁਰਜੀ।
ਅੱਛਾ ਜੀ, ਤੁਸੀਂ ਬਟਰ ਚਿਕਨ ਬਾਰੇ ਦੱਸਿਓ, ਮਾੜਾ ਬਟਰ ਚਿਕਨ ਤੁਸੀਂ ਕਿੱਦਾਂ ਬਣਾਉਂਦੇ, ਓਥੇ ਐਨਾ ਤੁਸੀ?
ਬਟਰ ਚਿਕਨ ਦੇ ਵਿੱਚ ਜਦੋਂ ਕੋ, ਆਪਾਂ ਗ੍ਰੇਵੀ ਯਾਨੀ, ਕਿ ਕੁਛ ਇੰਗ੍ਰਡੀਅਂਟਸ ਐਡ ਕਰਦੇ ਹਾਂ ਤੇ, ਨਾਲ ਹੀ ਨਾਲ ਅਸੀਂ ਜਦੋਂ, ਮੈਡੀਨੇਸ਼ਨ ਕਰਦੇ ਹਾਂ ਉਹਦੀ ਫਿਰ, ਅਸੀਂ ਉਦੋਂ ਉਹਨੂੰ ਥੋੜ੍ਹਾ ਜਿਹਾ ਗ੍ਰੇਵੀ'ਚ ਮਿਕਸ ਕਰਕੇ ਥੋੜਾ ਜਿਹਾ ਬਟਰ ਘੀ ਲਾਕੇ, ਫਿਰ ਉਹਨੂੰ ਆਪਾਂ ਗ੍ਰੇਵੀ'ਚ ਐਡ ਕਰ ਦਈਦਾ, ਫਿਰਰ ਉਹਦਾ ਬਣ ਜਾਂਦਾ ਹੁੰਦਾ ਬ ਬਟਰ ਚਿਕਨ।
ਤੇ ਕੁਛ ਖੜੇ ਮਸਾਲੇ, ਤੇ ਕੁਛ ਹੈਲਦੀ ਮਸਾਲੇ ਆਪਾਂ ਪਾਣੇ ਹੁੰਦੇ ਜਿੱਦਾਂ ਹਲਦੀ ਹੋਗਿਆ, ਨਮਕ ਹੋਗਿਆ ਅਤੇ ਇਹ ਚੀਜ਼ਾਂ ਆਂਦੀਆਂ ਹੈਗੀਆਂ।
ਅੱਛਾ ਜੀ। ਹਾਂਜੀ, ਮੈਂ ਵੀ ਹੋ, ਹੋਟਲ ਕੰਮ ਕਰਦਾ ਹੈਗਾਂ, ਆਪਾਂ ਵੀ ਆ ਚੀਜ਼ਾਂ ਬਹੁਤ ਸੀ ਉੱਥੇ ਕਰਦੇ ਹੈਗੇ ਹਾਂ, ਨਾਈਟ ਮੈਂ ਜੋ ਕਰਦਾ ਹੈਂਗਾ ਦਸ ਤੋਂ ਅੱਠ, ਉਥੇ ਸਾਡੇ ਦਾਲ-ਮੱਖਣੀ ਪਨੀਰ ਦਾ ਇਹ ਸਟੀਮ-ਰਾਈਸ ਇਹ ਚੀਜ਼ਾਂ ਬਹੁਤ ਬਣਦੀਆਂ ਹੈਗੀਆਂ ਜੀ। ਯ, ਯੈਲੋ ਦਾਲ, ਚਿਕਨ ਟਿੱਕਾ। ਚਿਕਨ ਟਿੱਕਾ, ਫੈਨ-ਫਰਾਈ, ਬਰਿਆਨੀ, ਚਿਕਨ ਬਰਿਆਨੀ ਵੈੱਜ ਬਰਿਆਨੀ ਤੁਹਾਡੇ ਉਥੋਂ ਚਿਕਨ ਬਰਿਆਨੀ ਬਣਦੀ ਸੀ ਜੀ?
ਉੱਥੇ ਹਾਂ, ਚਿਕਨ ਬਰਿਆਨੀ ਬਣਦੀ ਸੀਗੀ।
ਅੱਛਾ ਜੀ। ਤੁਹਾਨੂੰ ਪਸੰਦ ਆ, ਚਿਕਨ ਬਰਿਆਨੀ ਜੀ?
ਆਹੋ, ਪਸੰਦ ਆ ਖਾਂਦੇ ਰਹਿੰਨੇ ਆਂ।
ਅੱਛਾ ਜੀ। ਕਿੰਨੇ ਦਿਨ ਤੁਸੀਂ ਖਾਂਦੇ ਹੋ ਜੀ, ਗ੍ਰੇਵੀ ਯਾ ਰਾਇਤਾ?
ਐਕਸ ਫਰੈਂਡ ਸਰਕਲ, ਸਾਡੇ ਉੱਥੇ ਸਾਰੇ ਗਰੁੱਪ ਦੇ ਹੀ ਸੀਗੇ, ਫਰੈਂਡਸ ਗਰੁੱਪ ਦੇ।
ਅੱਛਾ ਜੀ, ਹੁਣ ਸਾਨੂੰ ਉਹ ਰਾਇਤੇ ਨਾਲ ਖਾਣਾ ਬੜੀ ਪਸੰਦ ਆ ਜਾਂਦੀ ਆ ਜੀ, ਚਿਕਨ ਬਰਿਆਨੀ।
ਆਹੋ, ਉਹੀ ਚੀਜ਼ਾਂ ਉਹਨਾਂ ਨੇ ਸਿਖਾਈ ਹੋਈਆਂ, ਚਿਕਨ ਬਰਿਆਨੀ, ਫਰਾਈਡ-ਰਾਈਸ। ਤੇ ਕੋਂਟੀਨੈਂਟੇਟ ਦੇ ਵਿੱਚ ਪਾਸਤਾ ਸੈਲਡ ਵੀ ਹੈ, ਬਰਗਰ ਵੀ ਹੈ। ਤੇ, ਜੋ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ, ਪਕੌੜੇ ਵੀ ਆਉਂਦੇ ਆ, ਮਿਕਸ ਪਕੌੜੇ ਪਨੀਰ ਦੇ ਪਕੌੜੇ ਬ੍ਰੈਡ ਪੀਸ ਇਹ ਚੀਜ਼ਾਂ ਸਾਡੇ ਇੱਦਾਂ ਡਿਸ਼ ਚ ਆਉਦੀਆਂ ਨਈ, ਲੇਕਿਨ ਉੱਥੇ ਦੇ ਡਿਸ਼ ਚ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਉਹ ਉਸ ਹਿਸਾਬ ਨਾਲ ਅਲੱਗ ਨੇ ਜਿੱਦਾਂ ਅਸੀਂ ਬ੍ਰੈਡ ਬ੍ਰੈਡ ਪੀਸ ਦੀ ਗੱਲ ਕਰੀਏ ਜੇ ਆਪਾਂਤਾ ਤਲ ਕੇ ਖਾਂਦੇ ਹਾਂ ਇੰਨਾ ਬਾਰਿਸ਼ ਦੇ ਸੀਜ਼ਨ ਚ ਉਹ ਵੀ ਖਾ ਸਕਦੇ ਹੁੰਦੇ ਹਾਂ ਉਹਦੀ ਵੀ ਰੈਸਪੀ ਮੈਨੂੰ ਪਤਾ ਹੈ, ਓਦਾਂ ਕਿੱਦਾਂ- ਕਿੱਦਾਂ ਐਡ ਕਰਨੀ ਹੈ ਕੀ- ਕੀ ਅੰਗਨੀ ਨੀਅਰਸ ਹੁੰਦੇ ਮੈਂ ਉਹ ਚੀਜ਼ਾਂ ਟਰਾਈ ਕਰਦਾ ਰਹਿੰਦਾ ਹੁੰਦਾ
ਅੱਛਾ ਜੀ ਹੁਣ ਫਾਸਟ ਫੂਡ ਤਾਂ ਉਹੀ ਨਾ ਹੈਲਥੀ ਫੂਡ ਖਾਣਾ ਚਾਹੀਦਾ ਸਾਨੂੰ ਜਿੱਦਾਂ ਪੋਹਾ
ਹੈਲਥੀ ਫੂਡ ਖਾਣਾ ਚਾਹੀਦਾ ਕਿਉਂਕਿ ਫਾਸਟ ਫੂਟ ਜਿਹੜਾ ਉਹ ਬੰਦੇ ਦੇ ਸਰੀਰ ਨੂੰ ਹੀ ਦੁੱਖਦਾ ਹੀ ਦਿੰਦਾ ਹੈ ਪੀੜਾ ਦਿੰਦਾ ਤੇ ਆਪਾਂ ਜਿੰਨਾ ਹੋ ਸਕੀਏ ਓਨਾ ਪੀੜਾਂ ਤੋਂ ਬਚ ਕੇ ਰਹੀਏ ਤੇ, ਇਹਨਾਂ ਚੀਜ਼ਾਂ ਨੂੰ ਵੋਇਲਡ ਕਰੀਏ ਇਹ ਚੀਜ਼ਾਂ ਸਿਹਤ ਨੂੰ ਖ਼ਰਾਬ ਕਰਦੀਆਂ ਸਾਡੇ
ਹਾਂਜੀ- ਹਾਂਜੀ ਸਾਨੂੰ ਹੈਲਦੀ ਫੂਡ ਖਾਣਾ ਚਾਹੀਦਾ ਜਿੱਦਾਂ ਪੋਹਾ ਹੈਗਾ ਜੀ ਓਟਸ ਹੈਗੇ ਆ ਜੀ ਹਨਾ
ਓਟਸ ਹੋ ਗਿਆ ਯਾਂ ਦੁੱਧ ਹੋ ਗਿਆ ਆਪਾਂ ਉਹਨੂੰ ਉਹ ਪੀ ਲੈਣਾ ਚਾਹੀਦਾ ਹੈ ਜਾਂ ਪੀਨਟਸ ਬੱਟਰ ਆਉਂਦਾ ਹੈਗਾ ਆਪਾਂ ਉਹਨੂੰ ਬ੍ਰੈਡ ਤੇ ਲਗਾ ਕੇ ਖਾ ਸਕਦੇ ਹਾਂ ਜਾਂ ਕਈ- ਕਈ ਚੀਜ਼ਾਂ ਹੁੰਦੀਆਂ ਜੋ ਸ਼ੈਫ ਨੂੰ ਹਰ ਚੀਜ਼ ਯਾਦ ਹੁੰਦੀ ਹੈ ਜੋ ਮੈਂ ਚੀਜ਼ਾਂ ਇੱਥੇ ਰਹਿ ਕੇ ਵੀ ਸਿੱਖੀਆਂ ਤੇ ਉੱਥੇ ਅਲੱਗ ਚੀਜ਼ ਸਿੱਖੀ ਹੈ। ਇਹ ਚੀਜ਼ਾਂ ਦੀ ਕੁਆਲਿਟੀ ਅਲੱਗ ਤਰ੍ਹਾਂ ਦੇ ਨਾਲ ਆਉਂਦੀ ਹੈ। ਵਾਰੀ- ਵਾਰੀ ਬੰਦੇ ਨੂੰ ਹਰ ਡਿਸ਼ ਟਰਾਈ ਕਰ ਲੈਣੀ ਚਾਹੀਦੀ ਹੁੰਦੀ ਹੈ, ਮੈਂ ਮਹੀਨੇ ਚ ਇੱਕ ਆ ਵਿੱਚ ਮਹੀਨੇ ਇੱਕ ਵਾਰ ਮੈਂ ਬਣਾਈ ਦਿੰਦਾ ਹੁੰਦਾ। ਜਿੱਦਾਂ ਹੁਣ ਬਾਰਿਸ਼ ਦਾ ਸਾਲ ਹੈ ਕੱਲ ਨੂੰ ਮੰਨ ਲਓ ਬਾਰਿਸ਼ ਹੈਗੀ ਹੈ, ਤੇ ਮੈਂ ਕੱਲ ਕੀ ਬਣਾਵਾਂਗਾ ਬ੍ਰੈਡ, ਬ੍ਰੈਡ ਦੇ ਪਕੌੜੇ ਤੇ ਫਿਰ ਬ੍ਰੈਡ ਤੇ ਪਕੌੜਿਆਂ ਨੂੰ ਬਣਾਉਣ ਲਈ ਅਸੀਂ ਥੋੜੇ ਜਿਹੇ ਆਲੂ ਇੰਗ੍ਰਡੀਂਟਸ ਇਕੱਠੇ ਖਕੇ ਉਹਨਾਂ ਨੂੰ ਰੋਲ ਦੀ ਤਰ੍ਹਾਂ ਲਹ ਲੈਂਦੇ ਹੁੰਦੇ ਆ ਤੇ ਆਪਾਂ ਫਡ ਸੈਕਿੰਡ ਦੇ ਵਿੱਚ ਪਾ ਕੇ ਰੱਖ ਦਿੰਦੇ ਹੁੰਦੇ ਆ। ਫਿਰ ਉਹ ਤਿਆਰ ਹੋ ਜਾਂਦੇ ਆ
ਅੱਛਾ ਜੀ।
ਇਹ ਚੀਜ਼ ਹੈ। ਜਿੱਦਾਂ ਹਰ ਬਾਰਸ਼ ਦੇ ਸੀਜ਼ਨ ਚ ਲੋਕ ਕਿ ਇਹੀ ਕੁੱਛ ਖਾਂਦੇ ਆ ਪਹਿਲੇ ਆਪਾਂ ਬਾਰ ਚ ਛੋਟੇ ਹੁੰਦਿਆਂ ਨੇ ਨਹਾਤੇ ਧੋਤੇ ਆ ਏਦਾਂ ਹੀ ਲੱਗਦਾ ਕਿ ਮੌਸਮ ਏਦਾਂ ਠੰਡਾ ਠਾਰ ਰਹਿਣਾ ਚਾਹੀਦਾ ਹੈ। ਜਿੱਦਾਂ ਮੈਂ ਦੇਖਾਂ ਗਰਮੀ ਵੀ ਵਧਦੀ ਹੈ ਤਾਂ ਹੀ ਆਪਾਂ ਉਹਨਾਂ ਚੀਜ਼ਾਂ ਨੂੰ ਕੁਆਲਟੀ ਲੈਂਦੇ ਹਾਂ ਖਾਣ ਪੀਣ ਚ
ਅੱਛਾ ਜੀ ਤੁਹਾਨੂੰ ਦਾਲ ਮੱਖਣੀ ਪਸੰਦ ਹੈ ਜੀ, ਦਾਲ ਮੱਖਣੀ
ਦਾਲ ਮੱਖਣੀ ਪੂਰੀ ਪਸੰਦ ਆ, ਮੈਨੂੰ ਹਰ ਡਿਸ਼ ਪਸੰਦ ਹੁੰਦੀ ਹੈ। ਭਾਵੇਂ ਵੈਜੀਟੇਰੀਅਨ ਬਰਿਆਨੀ ਹੋਵੇ ਭਾਵੇਂ ਮਿਕਸ ਵੈਜ ਹੋਵੇ ਮੈਨੂੰ ਸਾਰੀਆਂ ਚੀਜ਼ਾਂ ਪਸੰਦ ਆ।
ਅੱਛਾ ਜੀ ਤੁਸੀਂ ਉੱਥੇ ਕੜਾਈ ਪਨੀਰ ਵੀ ਬਣਾਉਂਦੇ ਹੋਣੇ ਆ ਤੁਸੀਂ ਕੜਾਈ ਪਨੀਰ
ਕੜਾਹੀ ਪਨੀਰ ਵੀ ਬਣਾ ਲੈਂਦੇ ਹਾਂ, ਕੜਾਹੀ ਰਾ ਚੌਪ ਮਸਾਲਾ ਮੈਂਗੋ ਸ਼ੇਕ ਇਏਦਾਂ ਦੀਆਂ ਕਈ- ਕਈ ਚੀਜ਼ਾਂ ਮੈਂ ਵੀਡੀਓਜ਼ ਦੇਖਦਾ ਹੁੰਦਾ, ਉਹ ਵੀ ਚੀਜ਼ ਮੈਂ ਸਿੱਖੀਆਂ ਹੋਈਆਂ ਇਹਨਾਂ ਤੋਂ ਹਰ ਚੀਜ਼ ਜਿਹੜੀ ਆ ਉਹ ਪੂਰੀ ਕੋਲਨਟੀ ਦੇ ਨਾਲ ਆਉਂਦੀ ਹੈ ਲੈਮਨ ਟੀ ਵੀ ਹੇ ਓ ਉਥੇ ਜਿੱਦਾਂ ਆਪਾਂ ਲੈਮਨ ਟੀ ਨੂੰ ਬਣਾ ਕੇ ਰੱਖ ਦਿੰਦੇ ਹਾਂ ਗਲਾਸ ਤੇ ਪਸ਼ਟਹੋ ਤੇ ਨਿੰਬੂ ਰੱਖ ਕੇ ਇੱਦਾਂ ਕੁਆਂਟਿਟੀ ਚੈੱਕ ਹੁੰਦੀ ਆ, ਜਿੱਦਾਂ ਗਰਮੀ ਦੇ ਮੌਸਮ ਚ ਇਹੀ ਚੀਜ਼ਾਂ ਅੱਜ ਅੱਜ ਕੱਲ ਜੇ ਲੋਕੀ ਪੀਂਦੇ ਹੈਗੇ ਆ, ਹੁਣ ਜਿਵੇਂ ਗਰਮੀ ਹੈਗੀ, ਗਰਮੀ ਤੋਂ ਰਾਤ ਪਾਉਣ ਵਾਸਤੇ ਉਹ ਠੰਡੀਆਂ ਚੀਜ਼ਾਂ ਦੀ ਹੀ ਵਰਤੋਂ ਕਰਦੇ ਹੈ। ਇਹ ਚੀਜ਼ਾਂ ਗਰਮੀ ਬਚਣ ਦੇ ਕਈ ਸਾਰੇ ਤਰੀਕੇ ਹੈ।
ਅੱਛਾ ਜੀ, ਅੱਛਾ ਜੀ, ਤੁਹਾਨੂੰ ਪਾਲਕ ਪਨੀਰ ਪਸੰਦ ਹੈ ਜੀ।
ਪਾਲਕ ਪਨੀਰ ਆਹੋ ਮੈਂ ਖਾਂਦਾ ਹੈਗਾ ਸਵਾਦ ਹੈ।
ਅੱਛਾ ਜੀ ਪਨੀਰ ਦੀ ਭੁਰਜੀ ਸਰ।
ਪਨੀਰ ਦੀ ਵੀ ਭੁਰਜੀ ਸਵਾਦ ਹੈ, ਪਨੀਰ ਦੀ ਭੁਰਜੀ, ਪਾਲਕ ਪਨੀਰ, ਮਟਰ ਪਨੀਰ, ਸ਼ਾਹੀ ਪਨੀਰ
ਅੱਛਾ ਜੀ
ਵੈੱਜ ਪਨੀਰ, ਵੈਜੀਟੇਰੀਅਨ ਪਨੀਰ
ਅੱਛਾ ਜੀ, ਤੁਹਾਨੂੰ ਮਨਚੂਰੀਅਨ ਪਸੰਦ ਆ ਜੀ, ਮਨਚੂਰੀਅਨ
ਮਨਚੂਰੀਨ ਅ ਮਨਚੂਰੀਅਨ ਮਨਚੂਰੀਅਨ ਵੀ ਪਸੰਦ ਹੈ, ਚਾਈਨੀਜ਼, ਚਾਈਨੀਜ਼ ਮਨਚੁਰੀਅਨ ਵੀ ਪਸੰਦ ਹੈ, ਮੁਗਲਈ, ਮਨਚੂਰੀਅਨ ਵੀ ਸੌ ਪਸੰਦ ਐ, ਸਾਰੇ ਮਨਚੂਰੀਨ ਸਾਰੇ ਮਨਚੂਰੀਅਨ ਮੈਨੂੰ ਸਵਾਦ ਆ, ਚਿਲੀ ਚਿਕਨ ਵੀ ਸਵਾਦ ਹੈ, ਚਿੱਲੀ ਚਿਕਨ ਚਿਕਨ ਮੁਗਲਾਈ, ਚਿਕਨ, ਲੈਮਨ ਚਿਕਨ
ਨਹੀਂ ਆ ਸਿਹਤ ਲਈ, ਇਹ, ਇਹ ਸਾਨੂੰ ਘੱਟ ਖਾਣੇ ਚਾਹੀਦੇ ਨਾ ਸਰ ਈ ਇੰਨਾ ਜ਼ਿਆਦਾ ਵੱਧ ਵਧ ਜਾਂਦੀ
ਹੋ ਸਕੇ ਉਹਨਾਂ ਬੰਦੇ ਨੂੰ ਥੋੜ੍ਹਾ ਘੱਟ ਕਰਨਾ ਚਾਹੀਦਾ ਹੈਗਾ ਕਿਉਂਕਿ ਅਚਲ 'ਚ ਉਹਨੂੰ ਜ਼ਿਆਦਾ ਨਾ ਰੱਖੋ ਜਿੰਨਾ ਹੋ ਸਕੇ ਆਪਾਂ ਉਹਨਾ ਪਨੀਰ ਨੂੰ ਜ਼ਿਆਦਾ ਦੇਈਏ ਜਿੰਨਾ ਆਪਣੀ ਹੈਲਥ ਸਹੀ ਰਹੁਗੀ, ਓਹਨਾ ਹੀ ਸਹੀ ਰਹਿੰਦਾ ਚਿਕਨ ਨੂੰ ਇੰਨਾ ਨਾ ਦਇਆ ਕਰੋ ਕਿ ਆਪਾਂ ਉਹ ਚੀਜ਼ ਖਾਂਦੇ ਰਹੀ ਹੈ ਉਹ ਚੀਜ਼ ਵੀ, ਵਾਰੀ- ਵਾਰੀ, ਬੰਦੇ ਨੂੰ ਹਰ ਡਿਸ਼ ਟਰਾਈ ਕਰਨੀ ਚਾਹੀਦੀ, ਜੋ ਪਨੀਰ ਦੇ ਵਿੱਚ ਚਹੀ, ਹਾਂ ਜਿੱਦਾਂ ਸ਼ਾਇਰ ਪਨੀਰ ਹੋ ਗਿਆ ਮਟਰ ਪਨੀਰ ਹੋ ਗਿਆ ਪਨੀਰ ਟੀਕਾ ਹੋ ਗਿਆ, ਹਾਂ ਲਾਹੋਰੀ ਪਮੀਰ ਹੋ ਗਿਆ ਤੰਦੂਰੀ ਰੋਟੀ ਨਾਲ, ਪਨੀਰ ਦੀ ਸਬਜ਼ੀ, ਹਮ
ਅੱਛਾ ਜੀ, ਤੁਸੀਂ ਕੱਲ੍ਹ ਰਾਤੀ ਕੀ ਖਾਧਾ ਜੀ, ਇਸ
ਕੱਲ ਰਾਤੀ ਅਸੀਂ ਖਾਧਾ ਤੰਦੂਰੀ ਰੋਟੀ ਤੇ ਬਟਰ ਚਿਕਨ
ਅੱਛਾ ਜੀ, ਤੁਹਾਨੂੰ ਪਸਾ ਪਸੰਦ ਸੀਗਾ ਜੀ ਬਟਰ ਚਿਕਨ
ਮੈਂ ਓਦਾਂ ਪਸੰਦ ਨਹੀਂ ਰੱਖਦਾ, ਕਿਉਕਿ ਮੈਂ ਛੱਡਿਆ ਹੋਇਆ ਇਹ ਚੀਜ਼ਾਂ ਮੈਂ ਵੈਜੀਟੇਰੀਅਨ ਹਾਂ, ਚਲਚ ਲੇਕਿਨ ਮੈਂ ਇਹ ਚੀਜ਼ ਤਾਂ ਖਾਧੀ ਹੈ ਕਿਉਂਕਿ ਮੇਰਾ ਕੱਲ ਦਿਲ ਕਰ ਗਿਆ ਸੀ ਮੈਂ ਜੀਵ ਹੱਤਿਆ ਨਹੀਂ ਓਦਾਂ ਕਰਦਾ, ਉਹ ਕੀ ਜੀਵਾਂ ਦੇ ਵੀ ਖ਼ਰਾਬ ਹੋ ਜਾਂਦੀ ਹੈ ਮੈਂ ਜੀਬ ਹੱਤਿਆ ਦਾ ਪਾਪ ਨਹੀਂ ਲੈਂਦਾ ਹੈਗਾ, ਜੋ ਸਾਡੀ ਗੁਰਬਾਣੀ ਦੇ ਵਿਰੁੱਧ
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜ,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
ਸਾਤ ਸ੍ਰੀ ਅਕਾਲ ਜੀ